ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲੀ ਜੀ, ਕਿਵੇਂ ਹੋ?
ਉਹ ਬਸ ਜੀ ਠੀਕ ਆ ਜੀ, ਤੁਸੀਂ ਦੱਸੋ।
ਹਾਂਜੀ ਹਾਂਜੀ ਮੈਂ ਵੀ ਠੀਕ ਹਾਂ, ਬਸ ਅੱਜ ਕੱਲ ਹੋ ਕੀ ਰਿਹਾ, ਬਸ ਉਹੀ ਦੇਖੀ ਜਾਂਦੇ ਹਾਂ।
ਕਿਉਂ ਕੀ ਗੱਲ ਹੋਈ ਜੀ?
ਕੁਛ ਨੀ ਹੁਣੇ ਵਿਆਹ ਵਗੈਰਾ ਚੱਲ ਰਹੇ ਨੇ ਨਾ ਕਾਫ਼ੀ ਇੱਥੇ ਮੇਰੇ ਵਿਆਹ ਵਗੈਰਾ ਆਏ ਦੇ ਆ। ਰਿਸ਼ਤੇਦਾਰੀਆਂ ਚ ਤੇ ਬਸ ਤੁਹਾਨੂੰ ਪਤਾ ਹੀ ਆ ਵੀ ਵਿਆਹ ਵਗੈਰਾ ਚ ਵੀ ਆਪਾਂ ਚਲੋ ਰੀਤੀ ਰਿਵਾਜ ਨਾਲ ਤਾਂ ਸਾਰੇ ਹੋ ਜਾਂਦੇ ਆ ਸਾਰੇ ਖ਼ਤਮ ਯਾ ਆਪਾਂ ਕਰ ਈ ਲੈਂਨੇ ਆਂ, ਪਰ ਸ਼ਗੁਨ ਦੇ ਤੌਰ ਤੇ ਵੀ ਕੁੱਛ ਭੇਜਣਾ ਕਰਨਾ ਹੋਏ ਸਹੁਰਿਆਂ ਘਰੇ ਆ ਉੱਧਰੋਂ ਇੱਧਰ ਆਏ, ਕੁੜੀ ਦੇ ਹੋਏ ਘਰੋਂ ਇੱਧਰ ਆਏ ਤਾਂ ਵੀ ਮਤਲਬ ਚਲੋ ਸ਼ਗੁਨ ਤਾਂ ਕਰਨਾ ਹੀ ਹੈ ਵੀ ਰੀਤੀ ਹੈ ਹਨਾ ਆਪਣੇ ਕਲਚਰ ਜਾਂ ਆਪਣਾ ਰਿਵਾਜ ਹੈ ਇਹ ਤਾਂ ਨਿਭਾਉਣਾ ਹੀ ਪੈਣਾ। ਉਹ ਤਾਂ ਵੱਖਰੀ ਰੱਖ ਕੇ ਜਿਹੜਾ ਇਸ ਤੋਂ ਹੋਰ ਜਿਹੜੀ ਆਪਾਂ ਕਹਿ ਜਾਣੇ ਦਹੇਜ ਉਹ ਜਿਹੜਾ ਚੱਲ ਰਿਹਾ ਨਾ ਉੱਥੋਂ ਮੈਨੂੰ ਬਹੁਤ ਹੁੰਦਾ ਕਿ ਕਿਉਂ ਇਹ ਹੈ ਇਹ ਚੀਜ਼। ਹਾਲਾਂਕਿ ਮਾਪੇ ਮਜਬੂਰ ਹੋ ਕੇ ਦੇ ਵੀ ਦਿੰਦੇ ਆ ਜਾਂ ਫਿਰ ਸਾਰਾ ਕੁਛ ਹਾਂ। ਦੇ ਵੀ ਦਿੰਦੇ ਆ ਜਾਂ ਫਿਰ ਜੋ ਵੀ ਆ ਪਰ ਅੱਜ ਕੱਲ ਲੋਕੀਆਂ ਲੋਕਾਂ ਦੀ ਸੋਚ ਬਦਲ ਵੀ ਰਹੀ ਹੈ। ਪਰ ਜਿੱਥੇ ਨਹੀਂ ਬਦਲ ਰਹੀ ਉਹ ਆਪਾਂ ਦੇਖ ਹੀ ਰਹੇ ਹਾਂ ਵੀ ਕਿਵੇਂ ਕੁੜੀਆਂ ਨੂੰ ਮਾਰ ਦਿੰਦੇ ਆ ਦਹੇਜ ਪਿੱਛੇ ਵੀ ਤੂੰ ਲੈ ਕੇ ਨੀ ਆਈ ਵੀ ਸਾਨੂੰ ਦਿੱਤਾ ਨੀ ਗਯਾ ਭਾਵੇਂ ਉਹ ਅਰੇਂਜ ਮੈਰਿਜ ਕਰਾਈ ਆ ਭਾਵੇਂ ਉਹ ਲਵ ਮੈਰਿਜ। ਰਹੀ ਹੈ, ਦੋਵੇਂ ਮੈਰਿਜਾਂ ਚ ਕੁੜੀ ਨੂੰ ਮਾਰਿਆ ਹੀ ਮਾਰਿਆ ਜਾਂਦਾ।
ਤੁਸੀਂ ਦੇਖੋ ਨਾ ਅੱਜ ਕੱਲ੍ਹ ਲੋਕਾਂ ਨੂੰ ਨਾ ਮਤਲਬ ਇਹ ਨਹੀਂ ਹੈ ਕਿਹ ਕੀ ਮਾਂ ਪਿਓ ਨੇ ਕਿਵੇਂ ਕੁੜੀ ਨੂੰ ਪਾਲਣ ਪੋਸ਼ਣ ਕੀਤਾ ਐ ਕਿੰਨਾ ਉਂਦਾ ਦੇਖਭਾਲ ਕਰੀ ਹੈ ਤੇ ਹੁਣ ਮਤਲਬ ਧੀ ਵਿਆਹਣੀ ਵੀ ਸੌਖੀ ਨੀ ਹੈ ਵਿਆਹ ਤੇ ਕਿੰਨਾ ਖਰਚ ਜਾਂਦਾ ਆਪਾਂ ਨੂੰ ਪਤਾ ਹੀ ਹੈ ਪੈਲਿਸ ਪੁਲਿਸ ਕਰਦੇ ਆ ਠੀਕ ਹੈ ਉਸ ਤੋਂ ਬਾਅਦ ਕੈਟਰਿੰਗ ਵੀ ਹੁੰਦੀ ਆ।
ਪੂੰਜੀ ਹੁੰਦੀ ਆ ਉਹ ਸਾਰੀ ਉਮਰ ਦੀ।
ਕੈਟਰਿੰਗ ਹੋ ਗਈ ਵਿਆਹ ਚ ਫੇਰ ਉਸ ਤੋਂ ਬਾਅਦ ਕੋਈ ਸੋਨਾ ਸੋਨਾ ਪਾਉਣਾ ਹੁੰਦਾ ਉਹ ਹੋ ਜਾਂਦਾ। ਫਿਰ ਮਿਲਣੀ ਆਂ - ਮਿਲਣੀ ਆਂ ਤੇ ਆਪਾਂ ਕਈ ਤਾਂ ਹੁੰਦੇ ਆ ਨਾ ਜਿਵੇਂ ਕਈ ਤਾਂ ਸੋ- ਸੋ ਮਿਲਣੀਆਂ ਕਰਵਾਉਂਦੇ ਆ। ਕਈ ਪੰਜਾਹ-ਪੰਜਾਹ ਕਰ ਆਉਂਦੇ ਉਹ ਵੀ ਮਿਲਣੀਆਂ ਤੇ ਵੀ ਅਗਲੇ ਵੀ ਅਹ ਕਹਿੰਦੇ ਆ ਕਿ ਬਈ ਸਾਨੂੰ ਕਈ ਤਾਂ ਕਹਿੰਦੇ ਸਾਨੂੰ ਕੰਬਲ ਕੁੰਬਲ ਚਾਹੀਦੇ ਆ। ਕਈ ਕਹਿੰਦੇ ਆ ਕਿ ਬਾਈ ਸਾਡੀਆਂ ਇਹ ਥੋੜੀਆਂ ਮਿਲਣੀਆਂ ਹੋਣਗੀਆਂ ਪਰ ਸਾਨੂੰ ਸੋਨੇ ਦੀ ਕੋਈ ਚੀਜ਼ ਚਾਹੀਦੀ ਹੈ। ਇਹ ਵੀ ਤਾਂ ਇੱਕ ਤਰ੍ਹਾਂ ਦਾ ਦਾਜ ਹੀ ਹੋ ਗਿਆ ਜੀ।
ਦਾਜ ਜੀ ਆ ਬਈ ਕਿਉਂ ਇਹ ਤਾਂ ਲੁੱਟ -ਲੁੱਟ ਕਹਿ ਸਕਦੇ ਹਾਂ ਆਪਾਂ ਵਿਆਹ ਥੋੜ੍ਹੀ ਹੋ ਰਿਹਾ ਲੁੱਟਬਾਜ਼ੀ ਹੋ ਰਹੀ ਹੈ ਇਹ ਤਾਂ ਤੁਸੀਂ ਸਾਹਮਣੇਯੋ ਲੁੱਟਣ ਆ ਰਹੇ ਹੋ।
ਇਹ ਦੇਖੋ ਨਾ ਉਸ ਤੋਂ ਬਾਅਦ ਇਹ ਤਾਂ ਹਜੇ ਤਾਂ ਵਿਆਹ ਚ ਹੀ ਚੱਲ ਰਿਹਾ ਉਸ ਉਸ ਤੋਂ ਬਾਅਦ ਜਦੋਂ ਉਹ ਵਿਆਹ ਤੋਂ ਬਾਅਦ ਆ ਲੋਕੀ ਕਈ ਕਹਿੰਦੇ ਕਿ ਸਾਨੂੰ ਤੁਸੀਂ ਦਓਗੇ ਕਿ ਜੇ ਕੁੜੀ ਦੇ ਰਹੇ ਹੋ ਤਾਂ ਕਈ ਤਾਂ ਗੱਡੀਆਂ ਮੰਗਦੇ ਆ। ਉਸ ਤੋਂ ਬਾਅਦ ਮਾਂ ਪਿਓ ਹੋਰਾਂ ਨੂੰ ਹਾਂ। ਗੱਡੀਆਂ ਵੀ ਛੱਡੋ ਉਸ ਤੋਂ ਬਾਅਦ ਫਿਰ ਆਹ ਕਈ ਹੁੰਦੇ ਆ ਕਿ ਕਹਿੰਦੇ ਸਾਨੂੰ ਫਰਨੀਚਰ ਵੀ ਚਾਹੀਦਾ। ਨਾਲ -ਨਾਲ ਭਾਂਡੇ ਭੂੰਡੇ ਵੀ ਚਾਹੀਦੇ ਆ ਘਰ ਦੇ ਸਭ ਹੁਣ ਤੁਸੀਂ ਦੇਖੋ ਨਾ ਚਲੋ। ਧੀ ਵਿਆਨੀ ਐ, ਧੀ ਵਿਆਹ ਦੇ ਨਾਲ- ਨਾਲ ਤੁਸੀਂ ਦੇਖੋ ਨਾ ਅਗਲੇ ਖਰਚਾ ਵੀ ਕਿੰਨਾ ਕਰਨ। ਇਹ ਉਹਨਾਂ ਦਾ ਨਾ ਤਾਂ ਧੀ ਵਿਆਂਦੇ ਵਿਆਂਦੇ ਹੀ ਇੰਨਾ ਹੋ ਜਾਂਦਾ ਕਿ ਦਾਜ ਤੋਂ ਵੀ ਦੁਗਣਾ ਪੈ ਜਾਂਦਾ ਘਰ ਤਾ ਉਹਨਾਂ ਨੂੰ
ਸਹੀ ਗੱਲ ਨਾ।
ਉਤੋਂ ਆਪਾਂ ਨੂੰ ਪਤਾ ਹੀ ਹੈ ਅੱਜ ਕੱਲ ਸੋਨੇ ਦਾ ਰੇਟ ਕਿੰਨਾ ਮਹਿੰਗਾ ਹੋਇਆ। ਕਰਦਾ ਤੇ ਇਹੀ ਤਾਂ ਗੱਲ ਹੈ ਨਾ, ਧੀ ਵਿਆਣੀ ਸੌਖੀ ਤਾਂ ਹੈ। ਨਹੀ
ਉਹੀ ਤਾਂ ਵਿਆਣੀ ਵੀ ਸਾਰਾ ਕੁਛ ਹੁੰਦਾ ਸੀ ਕਰਦਾ ਸੀ ਚਲੋ ਜਦੋਂ ਵੀ ਇਹ ਚੀਜ਼ ਹੈਗੀ ਸੀ ਮੈਂ ਤਾਂ ਸ਼ੁਰੂ ਤੋਂ ਹੀ ਇਹਦੇ ਖਿਲਾਫ ਆ, ਜਾਂ ਫਿਰ ਹੁੰਦਾ ਸੀਗਾ ਵੀ ਇਹਦੇ ਕਦੇ ਹੱਕ ਚ ਖੜੇ ਹੋਣ ਦਾ ਜੀਅ ਹੀ ਕਿਉਂਕਿ ਆਪਾਂ ਦੇਖਦੇ ਆਂ ਜਿਹਦੇ ਘਰੇ ਕੁੜੀ ਹੈ ਨਾ ਉਹਨੂੰ ਹੀ ਪਤਾ, ਜਿਹਨੇ ਆਪਦੀ ਕੁੜੀ ਦਿੱਤੀ ਨਾ ਉਹਨੇ ਆਪਦਾ ਸਾਰਾ ਕੁੱਛ ਦਿੱਤਾ ਹੈ। ਪਤਾ ਉਦੋਂ ਲੱਗਦਾ ਆਪਦੀ ਜਦੋਂ ਦੇਣੀ ਪਏ ਤੇ ਸਾਰਾ ਕੁਛ ਵੀ ਦਾਵ ਤੇ ਲਾਉਣਾ ਵੀ ਇੱਕ ਪਿਤਾ ਲਈ ਤਾਂ ਇੰਨੀ ਔਖੀ ਚੀਜ਼ ਹੈ। ਇੱਕ ਤਾਂ ਉਹ ਆਪਦਾ ਜੀਅ ਦੇ ਰਿਹਾ ਘਰ ਦਾ, ਜਾਂ ਦਿਲ ਦਾ ਕੱਢ ਕੇ ਉਹ ਤੇ ਦੂਜਾ ਔਦਾ ਸਾਰਾ ਉਹਦੀ ਜਮਾ ਪੂੰਜੀ, ਸਾਰੀ ਉਮਰ ਦੀ ਉਹਦੀ ਮਿਹਨਤ ਜਿਹੜੀ ਇੱਕੋ ਵਾਰ ਚ ਨਿਕਲ ਜਾਣੇ ਕਿਉਂਕਿ ਵਿਆਹ ਵੀ ਅੱਜ ਕੱਲ੍ਹ ਵੀ ਸਟੈਂਡਰਡ ਦੇ ਹੀ ਹੁੰਦੇ ਆ। ਵਿਆਹ ਤਾਂ ਐਂ ਤਾਂ ਰਹਿ ਨੀ ਗਯਾ ਵੀ ਮਤ
ਮੁੰਡੇ ਵਾਲੇ ਚਾਹੁੰਦੇ ਹੈ ਕਿ ਸਾਨੂੰ ਸਾਨੂੰ ਵਿਆਹ ਵੀ ਤਗੜਾ ਚਾਹੀਦਾ ਹੈ। ਤੇ ਸਾਨੂੰ ਦਾਜ ਵੀ ਪੂਰਾ ਪੂਰਾ ਚਾਹੀਦਾ।
ਹਾਏ ਦਸ ਦਸ ਲੱਖ ਤੋਂ ਪਹਿਲਾਂ ਅੱਠ ਅੱਠ ਲੱਖ ਤੋਂ ਪਹਿਲਾਂ ਤਾਂ ਵਿਆਹ ਹੀ ਨਹੀ ਹੁੰਦੇ।
ਜੀ ਅੱਜ ਕਲ ਤਾਂ ਪੈਲਸ ਇਕੱਲੇ ਦਸ ਦਸ ਲੱਖ ਦੇ ਆਉਂਦੇ ਜੀ।
ਤੇ ਉਹੀ ਨਾ ਫਿਰ ਸਾਰਾ ਕੁਛ ਕਿੰਨਾ ਔਖਾ, ਤੇ ਸਮਝਣ ਵਾਲਾ ਸਮਝਦਾ ਨੀ ਹਾਲਾਂਕਿ ਆਪਦੀ ਉਹਦੀ ਧੀਆਂ ਹੋਣ ਜਾਂ ਆਪਦੀ ਉਹਦੀ ਭੈਣਾਂ ਹੋਣ ਮੁੰਡੇ ਦੀ ਆ ਜਿਹੜੀ ਸੱਸ ਹੋਣ ਵਾਲੀ ਆਪਦੀ ਉਹਦੀ ਭੈਣਾਂ ਧੀਆਂ ਹੁੰਦੀਆਂ। ਹੋਣ ਜਾਂ ਕੁਛ ਵੀ ਹੋਵੇ ਪਤਾ ਉਹਨਾਂ ਨੂੰ ਵੀ ਹੁੰਦਾ ਵੀ ਅਸੀਂ ਕਿੰਨੇ ਔਖੇ ਹੋਏ ਹਾਂ ਫਿਰ ਵੀ ਉਹਨਾਂ ਦੀ ਲਾਰ ਹੈਨਾ ਉਹ ਟਪਕਨੀ ਹਟਦੀ ਨਹੀ
ਉਹੀ ਨਾ ਅੱਜ ਕੱਲ੍ਹ ਤਾਂ ਲੋਕੀ ਮੂੰਹੋਂ ਮੰਗਦੇ ਆ ਕਿ ਸਾਨੂੰ ਇਹ ਚੀਜ਼ ਆ ਚਾਹੀਦਾ। ਚਲੋ ਪੁਰਾਣੇ ਟਾਈਮ ਤੇ ਤਾਂ ਆਪਦੀ ਖੁਸ਼ੀ ਵਾਸਤੇ ਕੁੜੀ ਧੀ ਉਹ ਕੁੜੀ ਦੇ ਮਾਂ ਪਿਓ ਦੇ ਦਿੰਦੇ ਸੀ। ਚਲੋ ਆ ਦੇ ਦਿੰਦੇ ਹਾਂ
ਨਹੀਂ ਪੁਰਾਣੇ ਟਾਈਮ ਤੋਂ ਹੀ ਇਹ ਚੱਲਦੀ ਆ ਰਹੀ ਹੈ ਵੈਸੇ ਤਾਂ
ਨਹੀਂ ਸੀਗਾ, ਪਰ ਮਾਂ ਪਿਓ ਨਾ ਆਪਦੀ ਖੁਸ਼ੀ ਦੇ ਤੌਰ ਤੇ ਦਿੰਦੇ ਸੀਗੇ ਪਰ ਮੂੰਹੋਂ ਤਾਂ ਨਹੀ ਮੰਗਦੇ ਸੀਨਾ ਅੱਜ ਕੱਲ੍ਹ ਤਾਂ ਲੋਕੀ ਮੁੰਡ ਮੁੰਡੇ ਵਾਲੇ ਮੂੰਹੋਂ ਮੰਗਦੇ ਆ ਕਿ ਸਾਨੂੰ ਗੱਡੀ ਵੀ ਚਾਹੀਦੀ ਸਾਨੂੰ ਇਹ ਵੀ ਚਾਹੀਦਾ। ਕਈ ਤੇ ਚਾਹੁੰਦੇ ਆ ਕਿ ਸਾਨੂੰ ਫਲੈਟ ਵੀ ਮਿਲੇ ਕੁੜੀ ਦੇ ਨਾਲ ਨਾਲ
ਹੂ ਹੂ ਨਾਲੇ ਅੱਜ ਕੱਲ੍ਹ ਲੋਕੀ ਮੈਂ ਤਾਂ ਇਹੀ ਦੇਖਿਆ ਵੀ ਆਸੇ ਪਾਸੇ ਸਾਰੇ ਕੀਤੇ ਵੀ ਲੋਕੀ ਐਂ ਕਹਿੰਦੇ, ਉਹ ਸਾਨੂੰ ਥੋੜ੍ਹੀ ਦੇ ਰਿਹਾ ਆਪਦੀ ਕੁੜੀ ਨੂੰ ਦੇ ਰਿਹੇ ਆ। ਲੈ ਦੱਸੋ ਇੰਨਾ ਮਾੜਾ ਹਾਲ ਹੈ ਲੋਕਾਂ ਦੀ ਸੋਚ ਦਾ ਏਡੀ ਛੋਟੀ ਕੀ ਸੋਚ ਨੀ ਆ ਨਾ ਲੋਕਾਂ ਦੀ ਵੀ ਵਰਤੋਗੇ ਤਾਂ ਤੁਸੀਂ ਵੀ ਤੁਹਾਡੇ ਘਰੇ ਆਈਏ ਉਹ ਚੀਜ਼ ਮਤਲਬ ਉਹ ਇੱਕ ਤਾਂ ਆਪ ਆਈਏ ਚੱਲ ਗਿਆ ਆਪਦੀ ਦੁਨੀਆਂ ਛੱਡ ਗਿਆ ਆਪਦਾ ਘਰ ਬਾਹਰ ਛੱਡ ਕੇ ਜਿੱਥੇ ਪਤਾ ਨੀ ਉਹਨੂੰ ਕਿਸ ਤਰ੍ਹਾਂ ਤੁਸੀ ਮਾਹੌਲ ਦੋਗੇ ਉਹਨੂੰ ਮਾਰੋਗੇ ਉਹਨੂੰ ਸਹੀ ਤਰ੍ਹਾਂ ਰੱਖੋਗੇ ਕਿ ਕੀ ਕਰੋਗੇ, ਉਹ ਸਾਰਾ ਕੁਛ ਤੁਹਾਡੇ ਵਾਸਤੇ ਤੁਹਾਡੇ ਘਰੇ ਲੈ ਕੇ ਆਈਏ, ਉਹਨੇ ਕੀ ਵਰਤਣਾ ਹੁਣੇ ਸੋਫੇ ਸੋਫਿਆਂ ਥੋੜ੍ਹੀ ਸਾਰ ਦਿਨ ਬੈਠੀ ਰਹੇਗੀ, ਬੈਡ ਤੇ ਥੋੜ੍ਹੀ ਸਾਰਾ ਦਿਨ ਬੈਠੀ ਰਹੇਗੀ ਉਹਨੇ ਕੰਮ ਕਾ ਸਾਰਾ ਕੁਝ ਦੇਖਣਾ ਕਰਨਾ ਸਾਰਾ ਘੁੱਟ ਘੁੱਟ ਘੁੱਟ ਕੇ ਅੱਗੇ ਰਹਿਣਾ ਉੱਥੇ ਸਭ ਕੁਛ ਸੱਸ ਦੇ ਆਖੇ ਲੱਗਣਾ ਕਰਨਾ ਪਸੰਦ ਹੈ ਨਹੀਂ ਹੈ ਤਾਂ ਵੀ ਕਰਨਾ ਇਹ ਸਾਰਾ ਕੁਛ ਜਿਹੜਾ ਹੈ। ਕਿੰਨਾ ਕੁੱਝ ਬਦਲਾਵ ਆਉਂਦਾ ਐ, ਜ਼ਿੰਦਗੀ ਚ
ਕੁੜੀ ਨੂੰ ਦਾਜ ਨੀ ਨਾ ਦੇਦੇ, ਜਿਵੇਂ ਕੋਈ ਵਿਆਹ ਲੈਂਦਾ ਬਿਨਾਂ ਦਾਜ ਤੋਂ ਤੁਸੀਂ ਦੱਸ ਦੇਖੋ ਨਾ ਵਿਆਹ ਤੋਂ ਬਾਅਦ ਹੈ ਜੇੜਾ ਓਕੁੜੀ ਕਿੰਨਾ ਪਰੇਸ਼ਾਨ ਹੁੰਦੀ ਆ। ਓਦੇ ਤੇ ਆਪਾਂ ਓਨੂੰ ਕਿੰਨਾ ਕੁੱਟਿਆ ਜਾਂਦਾ ਐ ਕਈ ਵਾਰੀ ਤਾਂ ਓਨੂੰ ਨਾ ਇੰਨਾ ਟੋਰਚਰ ਕਰਿਆ ਜਾਂਦਾ ਹੈ ਕਿ ਮਤਲਬ ਮਾਨਸਿਕ ਤੌਰ ਤੇ ਕਿ ਬਸ ਓਨੂੰ ਓ ਮਤਲਬ ਆਪਦੇ ਘਰ ਵਾਪਸ ਭੇਜਿਆ ਜਾਂਦਾ ਕਿ ਬਈ ਏਨੇ ਪੈਸੇ ਲੈ ਕੇ ਕਿਹਾ ਵਾਰੀ-ਵਾਰੀ ਓਨੂੰ ਆਪਦੇ ਘਰ ਭੇਜ ਦਿੰਦੇ ਕਿ ਨਈ ਬਈ ਏਹ ਦਾਜ ਨੀ ਲਿਆਈ। ਸਾਨੂੰ ਏਨੇ ਪੈਸੇ ਦੇ ਦੋ ਏ ਕਰਦੋ ਵੋ ਕਰ ਦੋ ਜੇ ਉਂਦੇ ਮਾਂ ਤੇ ਉਹ ਨਾ ਪੂਰਾ ਕਰਨ ਨਾ ਉਹ ਤੁਸੀਂ ਦੇਖੋ ਨਾ ਕੁੜੀ ਨੂੰ ਕਈ ਤਾਂ ਮਾਰ ਹੀ ਦੇਦੇ ਨੇ। ਤੇ ਤੁਸੀਂ ਦੇਖੋ ਕਈ ਤਾਂ ਜਿੰਦਾ ਹੀ ਜਲਾ ਦਿੰਦੇ ਨੇ। ਏ ਤਾਂ ਏਨਾ ਕੁਛ ਫੈਲੇ ਹਾਂ ਏਹੀ ਤਾਂ ਗੱਲ ਹੈ ਜੀ।
ਆਪਦੀ ਸਗੋਂ ਕੋਈ ਨਨਾਨ ਨੀ ਚ ਚੰਗੀ ਹੁੰਦੀ ਜੇ ਇਹੋ ਜੇ ਘਰਾਂ ਦੀ ਕੁਛ ਹੋਵੇ ਕੋਈ ਨਨਾਨ ਨੀ ਕੋਈ ਓਹਦਾ ਆਪਦਾ ਘਰ ਵਾਲਾ ਨੀ। ਕੋਈ ਓਹਦੀ ਸੱਸ ਨੀ ਕੋਈ-ਕੋਈ ਵੀ ਓਹਦਾ ਹਮਦਰਦ ਉੱਥੇ ਨਹੀਂ ਹੁੰਦਾ ਮੌਜੂਦ। ਸਾਰੇ ਇੱਕੋ ਥਾਲੀ ਦੇ ਉਹੋ ਹੁੰਦੇ ਇਕੱਠੇ
ਨੂੰ ਐ ਕਿ ਚਲੋ ਸਾਨੂੰ ਪੈਸੇ ਚਾਈਦੇ ਸਾਰਿਆਂ ਨੂੰ ਅੱਜਕੱਲ੍ਹ ਹੈ ਈ ਏ ਜੇ ਕੁੜੀ ਵਿਆਹਨੀ ਹੈ ਤਾਂ ਸਾਨੂੰ ਦਾਜ ਤਾਂ ਆਏਗਾ ਹੀ ਆਏਗਾ ਜੀ। ਏਹੀ ਤਾਂ ਗੱਲ ਚਾਹੇ ਆਪ ਦੇ ਘਰੋ ਏਹ ਠੀਕ ਠੀਕ-ਠਾਕ ਜੇ ਹੋਣ। ਉਹਨਾਂ ਨੂੰ ਕੁੜੀ ਚਾਹੀਦੀ ਵੱਡੇ ਘਰ ਦੀ ਜੇੜੀ ਦਾਜ ਵਾਧੂ ਦੇ ਸਕਣ। ਬਿਨਾ ਦਾਜ ਤੋ ਤਾਂ ਲੋਕੀ ਵਿਆਹ ਈ ਨੀ ਕਰਦੇ।
ਮੂੰਹ ਈ ਨੀ ਦੇਖਦੇ ਓ ਤਾਂ ਓ ਤਾਂ ਸਿੱਧੀ ਓਨਾਂ ਨੂੰ ਕੀ ਕਿਉਂਕਿ ਇੱਕ ਐਂ ਹੁੰਦਾ ਨਾ ਵੀ ਜਿਹੜੀ ਲੋਕ ਕਿ ਲੋਕੀ ਸਮਝਦੇ ਐਵੇਂ ਵੀ ਕੁੜੀ ਜੀਨੇ ਵਿਆਹਣੀ ਐ ਨਾ ਉਹ ਤਾਂ ਥੱਲੇ ਲੱਗ-ਲੱਗ ਕੇ ਹੀ ਵਿਆ ਜੀਹਨੇ ਕੁੜੀ ਦੇਣੀ ਆ ਤੇ ਫੇਰ ਉਹ ਮੁੰਡੇ ਵਾਲੇ ਰੋਜ਼ ਜਿਹੜਾ ਆਪਦੇ ਰੱਖਦੇ ਨੇ ਇੱਕ ਡੋਮੀਨੈਂਸੀ ਜੀ ਆਪਾਂ ਜਿਹਨੂੰ ਕਹਿ ਦਈਏ ਉਹ ਜੇੜਾ ਉੱਤੇ ਰੱਖ ਕੇ ਕਰਦੇ ਨੇ ਵੀ ਅਸੀਂ ਕਵਾਂਗੇ ਤਾਂ ਕਿਉਂ ਨੀ ਕਰਨਗੇ ਕਿ ਅਸੀਂ ਉਹਨਾਂ ਨੂੰ ਓਦਾ ਮੁੰਡਾ ਦੇ ਰਹੇ ਹਾਂ ਵੀ।
ਬਿਲਕੁਲ-ਬਿਲਕੁਲ ਉਹਨਾਂ ਨੂੰ ਉਹਨਾਂ ਨੂੰ ਐ ਲੱਗਦਾ ਕਿ ਉਹਨਾਂ ਦਾ ਅ ਜੇੜਾ ਮੁੰਡਾ ਐ ਨਾ ਉਹ ਕੁੜੀ ਨਾਲੋਂ ਵੱਡਾ ਐ ਹਾਲਾਂਕਿ ਇਹ ਨੀ ਪਤਾ ਕੁੜੀ ਨੇ ਆਪਦਾ ਮਤਲਬ ਮਾਂ-ਪਿਓ ਛੱਡ ਕੇ ਦੂਜੇ ਘਰ ਵੱਸਣਾ ਆ ਕੇ
ਸਹੀ ਗੱਲ ਆ ਤੇ ਉਹਨੂੰ ਕਿਸ ਤਰ੍ਹਾਂ ਦਾ ਤੁਸੀਂ
ਤੁਸੀਂ ਏਹ ਵੀ ਵੇਖੋ ਨਾ ਜੇ ਕਈ ਦਾਜ ਨੀ ਲੈਂਦੇ ਤਾਂ ਉਹਨੂੰ ਏਨਾ ਤੰਗ ਕਰਦੇ ਨੇ। ਸਾਰਾ ਦਿਨ ਬੈਠਣ ਨੀ ਦਿੰਦੇ। ਕੰਮ ਕੁਮ ਕਰਾਈ ਜਾਣਗੇ ਉਦੇ ਤੋਂ ਬਸ ਉਹ ਆ ਕੇ ਬਹਿ ਜੇ ਤਾਂ ਉਹਨੂੰ ਤਾਅਨੇ ਮਾਰਨ ਲੱਗ ਜਾਂਦੇ ਆ ਏ ਏਨਾ ਨੂੰ ਮਾਨਸਿਕ ਤੌਰ ਟੋਰਚਰ ਕਰਦੇ ਨੇ ਨਾ। ਓ ਆਪਦੀ ਜ਼ਿੰਦਗੀ ਤੋਂ ਵੀ ਅੱਕ ਜਾਂਦੀ ਕਈ ਤਾਂ ਹੁੰਦੇ ਕਈ ਤਾਂ ਊ ਹੀ ਸੁਸਾਈਡ ਜਾ ਕਰ ਲੈਂਦੇ ਨੇ। ਜਾਂ ਜੇ ਆਪਦੇ ਮਾਂ-ਪਿਓ ਘਰ ਕੁੜੀਆਂ ਤਾਂ ਏ ਵੀ ਸੋਚਦੀਆਂ ਕਿ ਉਹ ਮਤਲਬ ਆਪਦੇ ਮਾਂ-ਪਿਓ ਕੋਲ ਵਾਪਸ ਵੀ ਨੀ ਜਾ ਸਕਦੀਆਂ ਕਿਉਂਕਿ ਓਨਾਂ ਨੂੰ ਐ ਕਿ ਬੋਝ ਨਾ ਬਣ
ਟੈਨਸ਼ਨ ਲੈ ਲੈਣਗੇ ਸਈ ਗੱਲ ਦੱਸਦੀਆਂ ਵੀ ਨੀ।
ਹਾਂ, ਏਹੀ ਤਾਂ ਹੈ ਓਨਾਂ ਨੂੰ ਇਹੀ ਹੈ ਕਿ ਮਤਲਬ ਕਿ ਅਸੀਂ ਉਹਨਾਂ ਤੇ ਬੋਝ ਨਾ ਬਣਜੀਏ ਏਨੇ ਸਾਲ ਤਾਂ ਉਹਨਾਂ ਨੇ ਸਾਡਾ ਕਰਿਆ। ਏਨਾਂ ਵਿਆਹ ਤੇ ਖਰਚਾ ਕਰਕੇ ਤੋਰਿਆ ਪਰ ਫਿਰ ਜੇ ਓਨਾਂ ਤੇ ਮਤਲਬ ਅਸੀਂ ਏਹੀ ਬੋਝ ਬਣ ਗਏ ਬਾਅਦ ਚ ਤਾਂ ਉਹਨਾਂ ਦਾ ਕੀ ਫਾਇਦਾ ਉਹਨਾਂ ਨੂੰ ਸਾਡਾ। ਤਾਂ ਕਰਕੇ ਓ ਸੈ ਜਾਂਦੀਆਂ ਕੁੜੀਆਂ ਆੱਜ-ਕਾੱਲ।
ਤਾਂ ਹੀ ਨਾ, ਪਰ ਓਹੀ ਆ ਨਾ ਬੀ ਬੀ ਮੁੰਡੇ ਵੀ ਨਾ ਆੱਜ-ਕਾੱਲ ਦੇ ਨਾ ਸਮਜਦਾਰ ਹੋਣੇ ਚਾਈਦੇ ਆ। ਜਿੰਨਾ ਘਰੇ ਕੁੜੀ ਦੇਣੀ ਐ ਕਰਨੀ ਐ ਭਾਵੇਂ ਸਾੱਸ ਓਦੀ ਖਿਲਾਫ਼ ਹੋਵੇ ਓਦਾ ਸੋਰਾ ਕੋਈ, ਸਾਰੇ ਖਿਲਾਫ਼ਨੇ ਘਰ ਆਲਾ ਜੇ ਓਦੇ ਹੱਥ ਚ ਬੋਲ ਗੇਆ ਨਾ ਤਾਂ ਕੁੜੀ ਨੂੰ ਹੋਰ ਕੋਈ ਨੀ ਜਿਤਾ ਸਕਦਾ ਓਥੇ ਯਾ ਫੇਰ ਕੁੜੀ ਓਥੇ ਬੋਤ ਇੱਕ ਆਪਾਂ ਕੈ ਸਕਦੇ ਆ ਵੀ ਸਟ੍ਰੌਗ ਆ ਵੀ ਜੇ ਓਦੇ ਘਾਰ ਆਲਾ ਚੱਜ ਦਾ ਨਿਕਲ ਗੇਆ ਰੱਬ ਕਰੇ। ਹੁਣ ਏਹੀ ਆ ਮੈਂ ਤਾਂਹੀ ਕੈਰੀ ਆ ਵੀ ਦਹੇਜ ਪ ਪ੍ਰਥਾ ਬਿਲਕੁਲ, ਨਾਸ਼ ਏਦਾ ਹੋਜੇ ਬਾੰਦ ਹੋ ਜੇ ਜੋ ਤੁਸੀਂ ਏਦੀ ਖੁਸ਼ੀ ਆਪਦੀ ਅ ਕਾਬਲੀਅਤ ਤੇ ਯਾ ਫਿਰ ਜਿੰਨਾ ਤੁਸੀਂ ਤੋਡੇ ਜੋ, ਜੋ ਜੋੋਗੇ ਓ ਨਾ ਓਨਾਂ ਦਾ ਤੁਸੀਂ ਦੇ ਦੋ
ਨਈ ਏ ਵੀ ਨੀ ਸੀ ਦੇਨਾ ਚਾਈਦਾ ਜੇ ਦਓਗੇ ਨਾ ਜੇ ਖੁਸ਼ੀ ਤੇ ਚਲੋ ਆਪਦੇ ਮਕਾਬਲੇ ਦੇਨੇ ਆ ਨਾ ਆਪਾਂ ਹਾਂ ਸ਼ਗੂਨ ਦੇਨਾ ਠੀਕ ਏ ਜੇ ਖੁਸ਼ੀ ਦੇ ਮਕਾਬਲੇ ਦੇਵਾਂਗੇ ਨਾ ਓਨਾਂ ਨੂੰ ਹੋਰ ਲਾਲਚ ਹੋ ਜਾਂਦੀ ਜੀ ਜੇ ਏਨਾਂ ਨੇ ਏਨਾਂ ਦੇ ਸਕਦੇ ਆ ਤਾਂ ਹੋਰ ਵੀ ਦੇ ਸਕਦੇ ਆ ਏਹੀ ਤਾਂ ਪਾੱਟਦੇ ਆ, ਤਾਂ ਮਤਲਬ ਫੇਰ ਥਾਂ-ਥਾਂ ਤੇ ਦਾ ਦਾਜ ਪ੍ਰਥਾ ਚੱਲੀ ਜਾਂਦੀ ਏ ਤੱਕ, ਕੇਓਂ ਨੀ ਬੰਦ ਹੁੰਦੀ ਪਈ ਏ।
ਹਾਂਜੀ, ਚਲ ਕਨੂਨ ਵੀ ਬਨਾਏਆ ਹੋਏਆ ਪਰ ਕਨੂੰਨ ਤਾਂ ਪਾਲਨ ਈ ਨੀ ਹੁੰਦਾ ਐ।
ਨਾ-ਨਾ, ਓਨਾ ਤਾਂ ਕੁ ਸਮਜਦੇ ਈ ਨੀ ਕਨੂੰਨ ਤਾਂ ਕਿੱਥੇ ਰੈ ਗੇਆ
ਅਗਲੇਆਂ ਨੂੰ ਬਾੱਸ ਸਾਨੂੰ ਦਾਜ ਮਿਲ ਜੇ, ਜਿੰਨਾ ਆ ਸਕੇ ਸਾਡੇ ਹੀ ਆਪਦੇ ਘਾਰ ਭਾਰ ਲੀਏ।
ਹੋਰ ਚਲੋ ਕੋਈ ਗੱਲ ਨੀ ਜੀ, ਕਾਰ ਦਿੰਨੇ ਆ ਮਤਲਬ ਹੋਰ ਬਦਲਾਵ ਹੋਵੇ ਤਾਂ ਸਾਭ ਨਾਲ ਸਾਭ ਲਈ ਵਦੀਆ, ਬਾਕੀ ਸਾਸ ਸ੍ਰੀ਼ ਕਾਲ ਜੀ ਧੰਨਵਾਦ।